ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਵੀਰ ਜੀ, ਕੀ ਹਾਲ ਨੇ।
ਵਧੀਆ ਜੀ, ਵਧੀਆ ਤੁਸੀਂ ਸੁਣਾਓ
ਹਾਂਜੀ, ਠੀਕ ਹ ਹੋਰ ਕੀ ਕਰਦੇ ਅਸੀਂ ਇੱਥੇ ਹੀ ਰਹਿੰਦੇ ਹਾਂ ਜੀ ਇੰਡੀਆ ਚ
ਅੱਛਾ ਨਹੀਂਬ ਦਰਸ਼ਨ ਹੀ ਨਹੀਂ ਹੁੰਦੇ ਤੁਹਾਡੇ ਨਾ
ਅੱਛਾ ਅੱਛਾ ਬਸ ਥੋੜੇ ਬੀਜੀ ਚੱਲਦੇ ਵਏ ਸੀ ਇਸ ਕਰਕੇ ਹੋਰ ਤੁਸੀਂ ਦੱਸੋ ਆਪਣਾ।
ਬਸ ਜੀ ਕਿਰਪਾ ਜੀ ਸਭ ਠੀਕ-ਠਾਕ ਵਧੀਆ ਜੀ।
ਅੱਛਾ ਅੱਛਾ ਅੱਜ ਘਰ ਹੀ ਹੋ
ਹਾਂ ਅੱਜ ਫਰੀ ਸੀ ਹਾਂਜੀ
ਅੱਛਾ ਅੱਛਾ ਤੇ ਅੱਜ ਮੌਸਮ ਕਿਵੇਂ ਬਣਿਆ ਦਾ
ਮੌਸਮ ਠੀਕ ਹੀ ਹੈਗਾ ਜੀ ਵੈਸੇ ਗਰਮੀ ਹੈ
ਗਰਮੀ ਹੈ ਹਾਂਜੀ ਉਹ ਮਸਤੀ ਹੋਏ ਦੀ ਹੋਣੀ ਨਾ
ਉਹ ਮਚਪਣੀ ਕੱਲ ਬਾਰਿਸ਼ ਆਈ ਨਾ ਉਹਦੇ ਕਰਕੇ ਫ਼ਰਕ ਪੈ ਜਾਂਦਾ ਹੈ ਜਾਂ ਤੇ ਲਗਾਤਾਰ ਬਾਰਿਸ਼ ਹੋਏ ਤਿੰਨ ਚਾਰ ਘੰਟੇ ਪੰਜ ਘੰਟੇ ਤੇ ਥੋੜ੍ਹੀ ਠੰਡ ਹੋ ਜਾਏ
ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਖਾਲੀ ਬੂੰਦਾਂ ਬਾਂਦੀ ਹੁੰਦੀ ਤੇ ਬਸ ਫੇਿਰ ਉਹਦੇ ਨਾਲ ਕੀ ਫ਼ਰਕ ਪੈਣਾ
ਉਹਮਰਸ਼ ਹੋ ਜਾਂਦੀ ਬਹੁਤ ਯਾਦਾ ਆ ਨਾ
ਹਾਂਜੀ
ਹਾਂਜੀ ਬਾਜੀ ਬਜਿਦ ਆਪਣਾ ਤੁਹਾਡੇ ਕੋਲ ਪੁੱਛਣਾ ਸੀ ਕੀ ਆਪਾਂ ਯ ਕਿ ਸੂਟਾਂ ਦੇ ਬਾਰੇ ਪੁੱਛਣਾ ਸੀ ਕਿ ਮੈਂ ਸੋਚੀਏਗਾ ਜ ਆਪਾਂ ਲੇਡੀਜ਼ ਸੂਟਾਂ ਦਾ ਕੰਮ ਸ਼ੁਰੂ ਕਰ ਲਿਆ ਬਿਜਨਸ ਹਾਂਜੀ
ਅੱਛਾ ਅੱਛਾ ਹਾਂ ਸਹੀ ਹੈ ਅੱਛੀ ਗੱਲ ਹੈਗੀ ਅੱਜ ਕੱਲ੍ਹ ਤੇ ਬੜੀ ਚੱਲਦਾ ਹੈ ਵ ਤੇ ਕਿਉਂਕਿ ਦੇਖੋ ਲੇਡੀਜ਼ ਨੂੰ ਤਾਂ ਹੁੰਦਾ ਨਾ ਕਿ ਆਪਾਂ ਰੋਜ਼ ਕੁਛ ਨਵਾਂ ਨਵਾਂ ਹੀ ਪਾਈਏ
ਹਾਂ ਵਰਾ ਕਿ ਲੇਡੀਜ਼ ਚ ਵਰਾਇਟੀ ਬਹੁਤ ਹੈਗੀ ਆ
ਹਮ ਵਰੈਟੀ ਬਹੁਤ ਜ਼ਿਆਦਾ ਆਉਂਦੀ ਲੇਡੀਜ਼ ਦੀ ਤੇ ਸਹੀ ਕੰਮ ਆ ਅੱਛਾ ਤੁਸੀਂ ਸੋਚਿਆ ਤੇ ਕਰੋ ਸ਼ੁਰੂ
ਹਾਂਜੀ ਹਾਂਜੀ ਤੇ ਉਹਦੇ ਬਾਰੇ ਪੁੱਛਣਾ ਜੀ ਕਿਹੜੇ ਸੂਟ ਲਿਆਈਏ ਕਿਹੜਾ ਫੈਬਰਿਕ ਕਿਹੜਾ ਹੋਵੇ ਤੁਹਾਨੂੰ ਨੌਲੇਜ ਜ਼ਿਆਦਾ ਨਾ ਤੁਸੀਂ ਮ ਕੀਤਾ ਵੀ ਹੋਇਆ ਪਹਿਲੇ
ਹਾਂਜੀ ਹਾਂਜੀ ਮੈਂ ਕੀਤਾ ਤੋਂ ਹੈ ਪਰ ਇਹਦੇ ਚ ਕੀ ਹੈ ਇਹਦੇ ਤੁਹਾਨੂੰ ਵਰਾਇਟੀ ਸਾਰੀ ਰੱਖਣੀ ਪਏਗੀ
ਹ
ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਆਪਾਂ ਬਈ ਸਾਰੇ ਕੋਟਲ ਲਿਆਈਏ ਹੈਨਾ ਉਹ ਚੱਲ ਜਾਏਗੀ ਜਾਂ ਸਾਰੇ ਪਾਰਟੀ ਵੀਰ ਲਿਆਈ ਏ ਨਹੀਂ ਔ ਏਦੇ ਸਾਰੀ ਰੱਖਣੀ ਪਏਗੀ ਕਿਉਂਕਿ ਕਿਸ ਟਾਈਮ ਕੋ ਕੋਈ ਕਿਹੜੀ ਚੀਜ਼ ਮੰਗ ਲਏ ਪਤਾ ਨੀ ਹੈ ਹਨਾ
ਹਾਂਜੀ ਹਾਂਜੀ
ਹਾਂ ਇਸ ਕਰਕੇ ਤੁਹਾਨੂੰ ਵਰਾਇਟੀ ਤਾਂ ਸਾਰੀ ਲੈਉਣੀ ਪਏਗੀ ਚਾਹੇ ਤੁਸੀਂ ਦੋ ਦੋ ਲਿਆਓ ਸੂਟ ਪਾਏ ਚਾਰ ਚਾਰ ਲਿਆਓ ਪਰ ਅਲੱਗ ਅਲੱਗ ਵਰਾਇਟੀ ਦੇ ਲੈਣਾ
ਹਾਂਜੀ ਹਾਂਜੀ
ਹਾਂ ਅਗਰ ਤੁਸੀਂ ਇੱਕੋ ਵਰਾਇਟੀ ਰੱਖੋਗੇ ਤੇ ਕਸਟਮਰ ਨਹੀਂ ਆਏਗਾ ਕ ਉਹਨਾਂ ਕੋਲ ਤਾਂ ਗਿਨੇਛੁਨਣੇ ਕੱਪੜੇ ਆ ਜਾਦੇ ਨਾ
ਹਾਂਜੀ ਇੱਕ ਹੋਰ ਗੱਲ ਹੈ ਕਿ ਜਿਵੇਂ ਰਿਵਾਜ਼ ਬੜੀ ਜਲਦੀ ਬਦਲ ਜਾਂਦਾ
ਹਮ
ਤੇ ਫੇਿਰ ਉਹ ਭੇਜ ਰਹਿ ਜਾਂਦਾ ਕੱਪੜਾ ਨਹੀਂ
ਤੁਹਾਨੂੰ ਮੈਂ ਹੀ ਉਹ ਦੱਸ ਰਹੀ ਹਾਂ ਨਾ ਕਿ ਤੁਸੀ ਹਰ ਵਰਾਇਟੀ ਦੇ ਦੋ ਜਾਂ ਚਾਰ ਸੂਟ ਹੀ ਲੈ ਕੇ
ਅੱਛਾ ਅੱਛਾ ਠੀਕ ਹੈ ਜ਼ਿਆਦਾ ਨਾ ਲਿਆਈਏ ਬਸ ਦੋ ਦੋ ਤਿੰਨ ਤਿੰਨ ਬਸ
ਜਿਸ ਤਰ੍ਹਾਂ ਚਾਰ ਦਾ ਸੈਟ ਹੁੰਦਾ ਹਨਾ ਤੁਸੀਂ ਚਾਰ ਲਿਆਓ ਜ਼ਿਆਦਾ ਨਾ ਲਿਆਓ ਜਿਸ ਤਰ੍ਹਾਂ ਕਈ ਵਾਰ ਆਪਾ ਇਕਠ ਚ ਕੱਪੜਾ ਚੁੱਕ ਲੈਂਨੇ ਆਂ ਬਈ ਸਾਨੂੰ ਸਸਤਾ ਪਏਗਾ ਹਨਾ। ਤੇ ਤੁਸੀਂ ਨਾ ਅਮ ਜਿਸ ਅਗਰ ਜੇ ਉਹ ਮੰਨਦੇ ਨੇ ਦੇਣ ਵਾਲੇ, ਤੇ ਤੁਸੀਂ ਚਾਰ ਸੈਟ ਦੀ ਜਗ੍ਹਾ ਤੁਸੀ ਕਹੋ ਸਾਨੂ ਦੋ ਦੇ ਦੋ ਸੂਟ ਤੇ ਬਾਕੀ ਅਸੀਂ ਦੋ ਅਸੀਂ ਕਿਸੇ ਹੋਰ ਚੋਂ ਲਲਾਂਗੇ, ਹਨਾ? ਕਈ ਵਾਰ ਤੇ ਕਿ ਸਈ, ਅੱਛੇ ਹੁੰਦੇ ਨੇ, ਔ ਮਨ ਵੀ ਜਾਂਦੇ ਨੇ।
ਹੁੰ।
ਤੇ ਤੁਸੀਂ ਜਿਸ ਦੋਂ-ਦੋ ਕਰਕੇ ਸੂਟ ਵੀ ਲੋਗੇ। ਅਗਰ ਜੇ ਦਸ ਪੰਦਰਾਂ ਵਰੈਟੀਆਂ ਹੈਗੀਆਂ ਤੇ ਤੁਆਡੇ ਸੂਟ ਆਪ ਈ ਹੋ ਗਏ ਨਾ, ਤ੍ਰੀਹ ਚਾਲੀ ਤੇ।
ਤ੍ਰਰੀ ਚਾਲੀ ਹੋ ਜਾਣੇ, ਬਿਲਕੁਲ ਸਈ ਗੱਲ ਏ।
ਹਨਾ, ਤੁਸੀਂ ਏਸ ਕਰਕੇ ਪੈਲੇ ਈ ਹਿਸਾਬ ਨਾਲ ਚੱਲੋਗੇ, ਤੇ ਸਈ ਰੋਗੇ।
ਤੇ ਇੱਕ ਔਰ ਪੁੱਛਣਾ ਸੀ ਕਿ ਅਪਣਾ ਕਿ ਜਿਵੇਂ ਕਰ ਵਿੱਚ ਈ ਚੱਲ ਜਾਂਦਾ ਕੰਮ, ਕੋਈ ਸ਼ੋਪ ਲੈਣੀ ਪੈਂਦੀ ਕੋਈ?
ਵੇਖੋ, ਡਿਪੈਂਡ ਕਰਦਾ ਤੁਆਡੀ ਕਲੋਨੀ ਕਿਔ ਜੀ ਏ। ਜੇ ਤਾਂ ਤੁਆਡੀ ਕਲੋਨੀ ਸਈ ਏ, ਹਨਾ, ਕੱਪੜੇ ਲੈਣ ਵਾਲੇ ਹੈਗੇ ਨੇ, ਸਾਰੇ ਅੱਛੇ ਹੈਗੇ ਨ। ਸਪੋਰਟ ਕਰਨ ਵਾਲੇ ਹੈਗੇ ਨੇ, ਹਨਾ? ਤੇ ਫੇਰ ਤੁਸੀਂ ਅਪਣੇ ਕਰੋਂ ਵੀ ਸ਼ੁਰੂ ਕਰ ਸਕਦੇ ਹੋ।
ਹਾਂ, ਕੁਛ ਸ਼ਰਕਲ ਦੀ ਗੱਲ ਏ, ਜੇ ਸਰਕਲ ਵੈਸੇ ਤਾਂ ਵਧੀਆ ਈ ਏ ਸਾਡਾ। ਫੇਰ ਆ ਜਾਂਦੇ, ਲੋਕਾਂ ਨੂੰ ਪਤਾ ਈ ਏ ਇਸ ਬਾਰੇ।
ਹਾਂ-ਹਾਂ, ਅੱਜ ਕੱਲ ਤੇ ਦੇਖੋ, ਬੜੀ ਜਲਦੀ ਪਤਾ ਲੱਗ ਜਾਂਦਾ ਐ। ਹੁਣ ਤੁਆਡੀ ਜਿਸ ਤਰ੍ਹਾਂ ਕਲੋਨੀ ਦਾ ਹਿਸਾਬ ਹੈਗਾ, ਜਿਸ ਤਰ੍ਹਾਂ ਇੱਕ ਨੂੰ ਗੱਲ ਕੀਤੀ, ਉੱਨੇ ਦੂਸਰੇ ਨੂੰ ਕੀਤੀ। ਏਸ ਤਾਂ, ਕਰਦੇਆਂ-ਕਰਦੇਆਂ। ਪਤਾ ਲੱਗ ਈ ਜਾਂਦਾ, ਹਨਾ? ਤੇ ਫੇਰ ਔ ਹੋ ਜਾਂਦੀ ਹੈ ਸੇਲ, ਮੇਰੇ ਹਿਸਾਬ ਨਾਲ ਤੇ।
ਹਾਂ, ਕੁਛ ਮੈਂ ਔ ਸੋਚ ਰਿਆ ਕਿ ਵਟਸਐਪ 'ਤੇ, ਜਿਵੇਂ ਪਾ ਦਿੰਦਾ, ਬੰਦਾ ਸਟੇਟਸ ਲਾ ਦਿੰਦਾ ਸੋਸ਼ਲ ਮੀਡੀਆ ਦੇ ਰਾਈਂ।
ਹਾਂ, ਔ ਸਭ ਤੋਂ ਵਧੀਆ। ਤੁਸੀਂ ਨੰਬਰ ਤਾਂ ਤੁਆਡੇ ਕੋਲ ਅਧਿਕਤਰ ਸਾਰਿਆਂ ਦੇ ਹੁੰਦੇ ਈ ਏ। ਤੁਸੀਂ ਅਪਣਾ ਵਟਸਐਪ ਤੇ ਈ ਸ਼ੋਅ ਕਰ ਸਕਦੇ ਔ। ਸਾਰੇ ਡਿਜ਼ਾਇਨ ਸਾਰੇ ਸ਼ੋਅ ਕਰ ਦੋ। ਫੈਬਰਿਕ ਸ਼ੋ ਕਰਦੋ। ਈਵਨ, ਤੁਸੀਂ ਰੇਟ ਵੀ ਸ਼ੋਅ ਕਰ ਦੋਗੇ ਨਾ, ਤੇ ਔ ਵੀ ਜ਼ਾਦਾ ਵ ਧਿਆ ਰੇਗਾ, ਦਿੱਕਤ ਨੀ ਹੋਏਗੀ ਅਗਲੇ ਬੰਦੇ ਨੂੰ, ਹਨਾ।
ਪੁੱਛਣਾ ਸੀ, ਕਿੰਨੇ ਤੱਕ ਦਾ ਲਿਆ ਕੇ ਰੱਖੀਏ ਕਿ? ਆਪਣਾ ਜ਼ਾਦਾ ਮੈੰਗੇ ਹੋਣ ਯਾਂ ਫਿਰ ਠੀਕ-ਠੀਕ?
ਰੇਟ ਤਾਂ ਤੁਸੀਂ ਦੇਖੋ। ਪੈਲੀ ਗੱਲ ਤਾਂ ਤੁਸੀਂ ਏ ਦੇਖੋ ਨਾ। ਤੁਆਡੀ ਸਾਈਡ, ਤੇ ਕਿੰਨੇ ਤੱਕ ਸੂਟ ਪਾ ਲੈਂਦੇ ਨੇ, ਹਨਾ? ਥੋੜਾ ਆਈਡੀਆ ਹੋਈ ਜਾਂਦਾ ਬੰਦੇ ਨੂੰ, ਜਿਵੇਂ ਆਪਾਂ ਰੈਨੇ ਆਂ। ਜੇ ਤਾਂ, ਮਤਲਬ ਕਿ ਗਿਆਰਾਂ ਸੌ ਪੰਦਰਾਂ ਸੌ ਰੁਪੈ ਤੱਕ ਦੇ ਸੂਟ ਪਾ ਲੈਂਦੇ ਨੇ। ਏ ਸਈ ਐ, ਤੁਸੀਂ ਫੇਰ ਔਨੀ ਚ ਲਿਆ ਕੇ ਰੱਖੋ। ਅੱਜ ਕੱਲ੍ਹ ਜ਼ਆਦਾਤਰ ਏਹਨੇ ਈ ਪਾਂਦੇ ਨੇ ਨਾ, ਜ਼ਾਦਾ ਫੇਰ ਮੈਂਗੇ ਕੀ ਫੇਰ ਪਏ ਰੈ ਜਾਂਦੇ ਨੇ ਨਾ।
ਪਏ ਰਹਿੰਦੇ, ਗੱਲ ਠੀਕ ਹੈਗੀ ਏ।
ਹਾਂ, ਤੁਸੀਂ ਏਸ ਹਿਸਾਬ ਨਾਲ ਲੋ, ਬਈ ਤੁਹਾਡੇ ਵੇਸਟ ਵੀ ਨਾ ਜਾਣ। ਤੇ ਲੱਗ ਵੀ ਜਾਣ ਸਾਰੇ।
ਤੇ ਮੈਂ ਸੋਚ ਰਿਆ ਸੀ ਕਿ ਕਿ ਵੀ ਅਪਾ ਟੇਲਰ ਵੀ ਬਾ ਦੀਏ, ਨਾਲ। ਸੂਟ ਲੈ ਕੇ, ਹਾਂ।
ਹਾਂਜੀ-ਹਾਂਜੀ, ਔ ਜ਼ਾਦਾ ਵਧੀਐ, ਕਿਉਂਕਿ ਓੱਦੇ ਚ ਏ ਹੋਏਗਾ ਨਾ। ਜਿਵੇਂ ਤੁਆਡੇ ਕੋਲ ਕੋਈ ਆਏਗਾ। ਸੂਟ ਲੈਣ ਆਸਤੇ, ਤੇ ਔ ਸੋਚੇਗਾ। ਹੋਵੇ ਮੈਂ ਅੱਜ-ਕੱਲ੍ਹ ਕੀ ਬੰਦਾ ਕੈਂਦਾ, ਸੀਤੇ ਹੋਏ ਮਿਲ ਜਾਣ, ਚੱਕਰ ਨਾ ਖਾਣਾ ਪੇ, ਪੈਲੇ ਤੁਆਡੇ ਕੋਲ ਲੈਣ ਆਣਂਗੇ। ਫੇਰ ਕਿਸੇ ਟੇਲਰ ਨੂੰ ਦੇਣ ਜਾਣਗੇ, ਸੂਟ ਹੈ ਨਾ? ਟਾਈਮ ਵੀ ਖ਼ਰਾਬ ਹੋਏਗਾ। ਅਗਰ ਜੇ ਤੁਆਡੇ ਕੋਲ ਟੇਲਰ ਬੈਠਾ ਹੋਏਗਾ ਕੋਈ ਨਾ, ਤੇ ਤੁਸੀਂ ਉੱਥੇ ਈ ਲੈ ਕੇ, ਅਗਲਾ ਬੰਦਾ ਔਥੇ ਦੇ ਜਾਂਦਾ ਸੀਨ ਵਾਸਤੇ।
ਹਾਂ-ਹਾਂ, ਸੂਹਲਤ ਹੋ ਜਾਂਦੀ ਨਾ ਅਗਲੇ ਬੰਦੇ
ਹਾਂ, ਤੇ ਫੇਰ ਹਰ ਬੰਦਾ ਏਹੀ ਸੋਚਦਾ ਕਿ ਮੇਰਾ ਟਾਈਮ ਬਚ ਜਾਏ।
ਟੇਲਰ ਵੈਸੇ ਮਿਲ ਜਾਂਦੇ ਨੇ। ਆਪਣਾ ਵੈਸੇ ਸੋਚ ਰਿਆ ਸੀ ਜੈਂਟਸ ਟੇਲਰ ਕੋਈ ਵਧੀਆ ਬਾਈਏ।
ਹਾਂ, ਟੇਲਰ ਤੁਸੀਂ ਟੇਲਰ ਤਾਂ ਤੁਸੀਂ ਕੋਸ਼ਿਸ਼ ਏਹੀ ਕਰਨਾ ਨਾ ਕਿ ਜੈਂਟਸ ਈ ਹੋਏ।
ਅੱਛਾ।
ਹਾਂ, ਕਿਉਂਕਿ ਇਹ ਚੱਕਰ ਹੁੰਦਾ ਨਾ ਕਿ ਜੈਂਟਸ ਦੇ ਥੋੜਾ ਫਰਕ ਹੁੰਦਾ ਜੈਂਟਸ ਔਰ ਲੇਡੀਜ਼ ਟੇਰ ਚ ਥੋੜਾ ਫਰਕ ਹੁੰਦੈ।
ਹਾਂ ਓਦੀ ਫਿਨਿਸ਼ਿੰਗ ਬੜੀ ਹੁੰਦੀ ਜੈਂਟਸ
ਹਾਂ ਓ ਅਪਨੇ ਪ੍ਰੋਫੈਸ਼ਨਲ ਤਰੀਕੇ ਨਾਲ ਬਨਾਂਦੇ ਨਾ। ਸਹੀ ਤਰ੍ਹਾਂ ਅ ਲੇਡੀਜ਼ ਇਹ ਥੋੜਾ ਬਹੁਤ ਉੱਚਾ ਨੀਚਾ ਹੋ ਜਾਂਦਾ ਹੈ ਅਗਰ ਤੁਸੀਂ ਜੈਂਟਸ ਲ ਟੇਲਰ ਬਿਠਾਂਦੇ ਓ ਨਾ ਤੇ ਫੇਰ ਇੰਜ ਏ ਸਫਾਈ ਵੀ ਪੂਰੀ ਹੋਏਗੀ। ਤੁਸੀਂ ਰੇਟ ਵੀ ਜ਼ਿਆਦਾ ਰੱਖ ਸਕਦੇ ਓ ਬਈ ਅਸੀਂ ਨਾ
ਹਾਂ ਅਗਲੇ ਪਸੰਦ ਆਏਗਾ ਪੈਸੇ ਵੀ ਦੇ ਦੇਂਦਾ।
ਹਾਂ ਆਪਨੀ ਮਨ ਮਰਜ਼ੀ ਦਾ ਤੁਸੀਂ ਉਸ ਟਾਈਮ ਲੈ ਸਕਦੇ ਹੋ, ਹਾਂ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਘਰ ਹੀ ਜਿਸ ਤਰ੍ਹਾਂ ਚਲਾ ਰਹੇ ਹੋ ਤੇ ਘਰੋਂ ਬੁਟੀਕ ਦਾ ਨਾਮ ਦੇ ਸਕਦੇ ਹੋ ਵੀ ਅਸੀਂ ਬੁਟੀਕ ਖੋਲਿਆ।
ਅੱਛਾ ਬੁਟੀਕ ਕਹਿੰਦੇ ਨੇ, ਅੱਛਾ ਠੀਕ ਐ, ਠੀਕ ਐ।
ਅਸੀਂ ਬੂਟੀਕ ਖੋਲਿਆ, ਇਸ ਨਾਮ ਤੋਂ, ਸਿਮਰਨ ਨਾਮ ਤੋਂ। ਕਵਲ ਨਾਮ ਤੋਂ ਅਸੀਂ ਬੁਟੀਕ ਖੋਲਯਾ ਦਾ ਐ। ਉਹਦੇ ਚ ਕੀ ਤੁਹਾਨੂੰ ਸਿਲਾਈ ਵੀ ਆ ਜਾਏਗੀ, ਉਹ ਕੱਪੜਾ ਤੁਹਾਡੇ ਕੋਲ ਹੀ ਲੈਨਗੇ, ਤੁਹਾਡੇ ਕੋਲ ਹੀ ਸਟਿਚ ਕਰਵਾ ਲੈਨਗੇ ਕੱਪੜਾ ਨੂੰ।
ਹਾਂਜੀ-ਹਾਂਜੀ, ਚਲੋ ਮੈਂ ਵੈਸੇ ਪਤਾ ਵੀ ਕੀਤਾ ਸਾਡੇ ਨੇੜੇ ਹੈ ਨੇ ਸ਼ਹਿਰ। ਉੱਥੋਂ ਕੱਠਾ ਲੈ ਆਵਾਂਗੇ ਫੈਬਰਿਕ।
ਹਾਂਜੀ-ਹਾਂਜੀ ਫੈਬਰਿਕ ਤੇ ਤੁਸੀਂ ਦੇਖੋ ਕਿੱਥੋਂ ਵੀ ਲੈ ਸਕਦੇ ਹੋ ਹਨਾ ਜਿੱਥੇ ਹੋਲਸੇਲ ਦੀ ਦੁ ਦੁਕਾਨਾਂ, ਜਿਸ ਤਰ੍ਹਾਂ ਅੰਬਾਲਾ ਚ ਦੁਕਾਨਾਂ ਨਨ ਹੋਲ ਚਲਦੀਆਂ ਵੜੀ ਔਰ ਦਿੱਲੀ ਚ ਚਾਂਦਨੀ ਚੌਂਕ ਤਾਂ ਹੈ ਹੀ ਹੈ ਮੇਨ ਹਨਾ।
ਸਹੀ ਗੱਲ ਏ।
ਹਾਂ, ਬਾਕੀ ਆਪਾਂ ਅੱਜ-ਕੱਲ੍ਹ ਹਰ ਜਗਾਹ ਅਹਿਮਦਾਬਾਦ ਜਾਓ ਤੁਸੀਂ ਓਧਰ ਫੈਕਟਰੀਆਂ ਹੀ ਏ ਪੂਰੀਆਂ। ਓਥੇ ਤੁਹਾਨੂੰ ਹੋਰ ਵੀ ਸਸਤਾ ਮਿਲੇਗਾ ਹਾਂਜੀ ਓਥੇ ਤੇ ਮਿਲਾਂ ਨ ਪੂਰੀਆਂ ਤੇ ਜਿਸ ਤਰ੍ਹਾਂ, ਜਿਸ ਤਰ੍ਹਾਂ ਆਪਾਂ ਮਤਲਬ ਕਿ ਥੋੜਾ ਉੱਚੀ ਲੈਵਲ ਤੇ ਜਾਵਾਂਗੇ, ਉਸ ਹਿਸਾਬ ਨਾਲ ਮਤਲਬ ਫ਼ਰਕ ਪੈ ਜੇਗਾ ਤੇ ਵਰਾਇਟੀ ਵੀ ਜਾਦਾ ਮਿਲ ਜੇਗੀ। ਤੁਸੀਂ ਕੋਸ਼ਿਸ਼ ਕਰੋ ਕਿ ਅਹਿਮਦਾਬਾਦ ਜਾਓ ਤੁਸੀਂ, ਮੇਰੇ ਹਿਸਾਬ ਨਾਲ।
ਟੂਰ ਲਾਈਏ ਪਹਿਲੇ ਉੱਥੇ ਦਾ।
ਹਾਂ ਅਹਿਮਦਾਬਾਦ ਤੁਸੀਂ ਸਰਵੇ ਕਰੋ, ਉੱਥੇ ਜਾ ਕੇ ਦੇਖੋ ਉੱਥੇ ਫੈਕਟਰੀਆਂ ਦੇਖੋ। ਤੇ ਮਿਲਾਂ ਦੇਖੋ ਅੱਜ ਕੱਲ ਤੇ ਇੰਝ ਏ ਨਾ ਤੁਸੀਂ ਯੂਟਿਊਬ ਤੇ ਪਾ ਦੋਗੇ ਤੇ ਤੁਹਾਨੂੰ ਸਾਰੇ ਅਡਰੈਸ ਆ ਜਾਨਗੇ ਵੀ ਅਸੀਂ ਅਹਿਮਦਾਬਾਦ ਵਿੱਚ ਕੋਈ ਕੱਪੜੇ ਦੀ ਮਿਲ ਹੋਵੇ ਹਨਾ। ਅੱਛੇ ਸੂਟਾਂ ਦੀ, ਹਨਾ ਤੁਹਾਨੂੰ ਜਾਦਾ ਉੱਥੇ ਜਾਨ ਦੀ ਵੀ ਇੰਨਾ ਉਹ ਨੀ ਪਏਗਾ, ਇੱਕ ਵਾਰੀ ਜਾਨਾ ਪਏਗਾ ਬਾਕੀ ਤਾਂ ਤੁਸੀ ਵੀ ਕਿ ਡਿਜ਼ਾਇਨ ਪਸੰਦ ਕਰ ਈ ਲੋਗੇ।
ਹਾਂਜੀ-ਹਾਂਜੀ। ਨਾਲ ਯੂਟਿਊਬ ਤੇ ਮੈਂ ਹਰ ਬੰਦੇ ਦਾ, ਆਪਣੇ ਐਡ ਕੀਤੀ ਹੁੰਦੀ ਹਰ ਬੰਦੇ ਨੇ ਐਡ ਕੀਤੀ ਦੀ ।
ਹਾਂ-ਹਾਂ।
ਹੂੰ।
ਸਬ ਨੇ, ਅੱਜ ਕੱਲ੍ਹ ਤਾਂ ਹਰ ਚੀਜ਼ ਆ ਜਾਂਦੀ ਯੂਟਿਊਬ ਤੇ ਜੋ ਮਰਜ਼ੀ ਤੁਸੀਂ ਪਾਓ। ਗੂਗਲ ਤੇ ਸਰਚ ਕਰੋ, ਸਭ ਆ ਜੇਗਾ ਤੁਹਾਨੂੰ ਜ਼ਿਆਦਾ ਦਿੱਕਤ ਨਹੀਂ ਹੈਗੀ।
ਮਸ਼ੀਨਾਂ ਜਿਹੜੀ ਹੁੰਦੀਆਂ, ਉਹ ਵੀ ਕੋਈ ਬ੍ਰੈਂਡਡ ਲਿਆ ਕੇ ਰੱਖੀਏ ਜਾਂ ਲੋਕਲ ਚੱਲ ਜਾਂਦੀਆਂ ਮਸ਼ੀਨਾਂ?
ਵੇਖੋ ਜੇ, ਤੁਸੀਂ ਟੇਲਰ ਬਿਠਾਓਗੇ ਲੇਡੀਜ਼ ਜਾਂ ਜੈਂਟਸ, ਜੈਂਟਸ ਬਿਠਾਓਗੇ, ਅਗਰ ਤੁਸੀਂ ਉਹਨੂੰ, ਜੈਕ ਦੀ ਮਸ਼ੀਨ ਜਾਂ ਜੋਕੀ ਦੀ ਕੁ ਤਰ੍ਹਾਂ ਇਸ ਤਰ੍ਹਾਂ ਲੈ ਕੇ ਦਿਓਗੇ ਨਾ ਮਸ਼ੀਨ ਵਧੀਆ, ਉਹਦੇ ਨਾਲ ਬ੍ਰਾਂਡ ਚ' ਉਹਦੇ ਨਾਲ ਕੀ ਉਹਦਾ ਕੰਮ ਵੀ, ਜ਼ਿਆਦਾ ਨਿਕਲੇਗਾ। ਔਰ ਸਫਾਈ ਵੀ ਆਏਗੀ ਸਟਿਚਿੰਗ ਵਿੱਚ
ਮਸ਼ੀਨਾਂ ਫੇਰ ਮਹਿੰਗੀਆਂ ਹੁੰਦੀਆਂ? ਜਿਹੜੀ ਬ੍ਰਾਂਡਡ ਏ ਂੰੱ
ਬ੍ਰਾਂਡਡ ਮਸ਼ੀਨਾਂ ਦਾ ਇੰਝ ਹੁੰਦਾ ਨਾ, ਤੁਸੀਂ ਨਿਊ ਲੈਂਦੇ ਹੋ ਤੇ ਉਹ ਤਾਂ ਆ ਜਾਏਗੀ, ਤੁਹਾਡੀ ਤਰੀ ਥ੍ਰਤੀਹ ਬੱਤੀ ਹਜ਼ਾਰ ਤੱਕ ਆ ਜਾਏਗੀ। ਹਨਾ, ਅਗਰ ਤੁਸੀਂ ਸੈਕਿੰਡ ਹੈਂਡ ਲੈਂਦੇ ਹੋ। ਤੁਹਾਨੂੰ ਦਸ ਪੰਦਰਾਂ ਦੀ ਮਿਲ ਜਾਏਗੀ।
ਅੱਛਾ ਜੀ।
ਹਾਂ ਤੁਸੀਂ, ਮੇਰੇ ਹਿਸਾਬ ਨਾਲ ਤੇ ਪਹਿਲੇ ਸੈਕਿੰਡ ਹੈਂਡ ਲੈ ਲਉ ਇੱਕ ਮਸ਼ੀਨ
ਅੱਛਾ, ਫੇਰ ਦੂਸਰੀਆਂ ਮਸ਼ੀਨਾਂ ਵੀ ਰੱਖਣੀਆਂ। ਪੈਣਗੀਆਂ, ਜਿਵੇਂ ਹੋਰ ਹੁੰਦੀ ਹੈ, ' ਅ ਜਿਵੇਂ ਕਰਦੇ ਨੇ ਖੇਡ
ਤੁਸੀਂ ਇੱਕ ਮਸ਼ੀਨ ਜਿਵੇਂ, ਵਧੀਆ ਲਓਗੇ ਨਾ, ਰਿਜੈਕ ਦੀ ਜਾਂ ਕੋਈ ਸਿੰਗਰ ਦੀ ਮਸ਼ੀਨ ਲੈ ਲਓਗੇ, ਉਹਦੇ 'ਚ ਤੁਹਾਨੂੰ
ਅੱਛਾ ਜੀ, ਉਹਦੇ ਇੱਕੋ ਹੀ ਫੰਕਸ਼ਨ ਸਾਰੇ ਆ ਗਏ ਨੇ।
ਹਾਂਜੀ, ਸਿੰਗਰ ਦੀ ਲਉਗੇ ਤੇ, ਜੈਕ ਦੀ ਮਸ਼ੀਨ ਇਸ ਤੇ ਖਾਲੀ ਸਿਲਾਈ ਹੋਏਗੀ ਤੁਹਾਡੀ, ਹਨਾ ਸਟਿਚਿੰਗ ਹੋਏਗੀ। ਬਾਕੀ ਸਿੰਗਰ ਦੀ ਮਸ਼ੀਨ 'ਚ,, ਤੁਹਾਡੀ ਪੀਕੋ ਵੀ ਹੋ ਜਾਏਗੀ। ਐੰਬਰੋਇਡਰੀ ਵੀ ਹੋ ਜਾਏਗੀ, ਚਾਕ, ਬ ਵੀ ਹੋ ਜਾਣਗੇ, ਤੇ ਤੁਸੀਂ ਪਹਿਲੇ ਕੋਸ਼ਿਸ਼ ਕਰੋ, ਜੈਕ ਦੀ ਮਸ਼ੀਨ ਲਓ। ਥੋੜਾ -ਥੋੜਾ, ਹੱਥ ਬੈਠ ਜਾਏ, ਜਿਸ ਤਰ੍ਹਾਂ ਹਨਾ ਤੁਹਾਨੂੰ ਲੱਗੇ ਬਈ ਹਾਂ, ਫਲੋ 'ਚ ਆ ਗਿਆ ਕੰਮ ਸਾਡਾ
ਤੇ ਸੈਟਅੱਪ, ਫੇਰ ਆਪਾਂ ਜੇ ਵੈਸੇ ਘਰ 'ਚ ਸੋਚ ਚੀਏ, ਤੇ ਉੱਪਰ ਛੱਤ ਤੇ ਵੈਸੇ ਕਰ ਸਕਦੇ ਨੇ, ਸਾਰੇ ਕੰਮ ਹਨਾ।
ਹਾਂਜੀ -ਹਾਂਜੀ, ਕੋਈ ਹਰਜ ਨਹੀਂ, ਖੁੱਲੀ ਹਾਂ -ਖੁੱਲੀ ਜਗ੍ਹਾ ਤੇ ਬਹੁਤ ਅੱਛਾ ਹੋਏਗਾ। ਟੇਬਲ ਲਗਾਉ, ਪ੍ਰੋਪਰ ਤਰੀਕੇ ਨਾਲ ਕਟਿੰਗ ਵਾਸਤੇ ਸਾਰਾ ਕੁਛ ਉਸ ਹਿਸਾਬ ਨਾਲ ਕਰੋ ਫੇਰ ਚਲੋ ਠੀਕ ਹੈ ਨਾ, ਵੀਰ ਜੀ।
ਠੀਕ ਹੈ ਜੀ, ਸਤਿ ਸ੍ਰੀ ਅਕਾਲ।